ਸੀਈਈ--ਹਾਂਜੀ, ਸਤਿ ਸ੍ਰੀ ਅਕਾਲ, ਦੀਦੀ।
ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ, ਉਹ ਤੁਹਾਡੀ ਕੋਲ਼ ਬਹੁਤ, ਉਹ ਆ।
ਹਾਂਜੀ। ਕੀ, ਕਹਿ ਰਹੇ ਹੋ?
ਹਾਂਜੀ। ਨਹੀਂ-ਨਹੀਂ ਕੁਛ ਨੀ, ਹਾਂਜੀ-ਹਾਂਜੀ।
ਹਾਂਜੀ, ਹੁਣ ਆ ਰਹੀਏ ਨਾ?
ਹਾਂਜੀ। ਹੁਣ, ਠੀਕ ਆ ਰਹੀ ਏ।
ਹਾਂਜੀ, ਕੀ ਕਰ ਰਹੇ ਸੀ?
ਬਸ ਕੁਛ ਨਹੀਂ, ਹੁਣੇ ਦੁਪਹਿਰ ਦੀ ਰ੍ਹੋਟੀ ਦੀ ਤਿਆਰੀ ਹੋ ਰਹੀ ਸੀ।
ਆਹ, ਬਸ ਮੈਂ ਵੀ ਰ੍ਹੋਟੀ ਬਣਾਣ ਲੱਗੀ ਸੀ। ਹਾਂ, ਕੀ ਬਣਾਇਆ ਤੁਸੀਂ?
ਬਸ ਕੁਛ ਨੀ, ਉਹੀ ਮਟਰ-ਪਨੀਰ ਬਣਾਇਆ ਹੈਗਾ ਸੀ, ਬੱਚੇ ਤੇ ਤੁਹਾਨੂੰ ਪਤਾ ਤਾ ਈ ਆ, ਅੱਜ-ਕੱਲ ਖਾਂਦੇ ਹੈਗੇ ਨਹੀਂ, ਹਰੀ ਸਬਜ਼ੀਆ।
ਨਹੀਂ ਖਾਂਦੇ ਨੇ, ਸਹੀ ਗੱਲ ਕਹੀ ਤੁਸੀਂ।
ਹਾਂਜੀ, ਉਹ ਇਸ ਫਿਰ ਮੈਂ, ਇਸ ਤਰ੍ਹਾਂ ਦੀ ਫਿਰ ਚੀਜ਼ਾਂ ਬਣਾਣੀਆਂ ਪੈਂਦੀਆਂ ਹੈਗੀਆਂ ਆ।
ਹਾਂ, ਤ, ਚ ਚਲੋ ਅੱਛਾ ਹੈ ਨਾ ਮਟਰ-ਪਨੀਰ ਵੀ, ਬੱਚਾ ਪ੍ਰੋਟੀਨ ਵੀ ਮਿਲ ਜਾਊਗਾ, ਪਨੀਰ ਤਾਂ ਉਸ ਤਰ੍ਹਾਂ ਵੀ ਖਾਂਦੇ ਨੀ ਹੈ ਨਾ ਪਲੇਨ।
ਹਾਂਜੀ, ਇਸ ਕਰਕੇ ਫਿਰ, ਇਸ ਤਰ੍ਹਾਂ ਹੀ ਸਬਜ਼ੀ ਬਣਾ ਲਈ ਦੀ। ਹੋਰ, ਤੁਸੀ ਕੀ ਕਰ ਰਹੇ ਸੀ? ਹੈਲੋ! ਹੈਲੋ। ਹਾਏ ਹੈਲੋ, ਤੁਹਾਡੀ ਵਾਈਸ ਨਹੀਂ ਆ ਰਹੀ? ਹੈਲੋ।